ਉਹ।
ਹਾਂਜੀ। ਸਤਿ ਸ੍ਰੀ ਅਕਾਲ।
ਹੋਰ।
ਹੋਰ ਠੀਕ ਹੋ, ਵਧੀਆ, ਤੁਸੀਂ ਸੁਣਾਓ?
ਹੋ ਕੀ ਕਰਦੇ ਪਏ ਉਹ?
ਮੈਂ ਬੈਠੀ ਸੀ ਬਸ' ਤੁਸੀਂ ਸੁਣਾਓ ਤੁਸੀਂ ਕੀ ਕਰਦੇ?
ਬਸ ਅੱਜ ਸਾਡੇ ਇੱਥੇ ਮੌਸਮ ਬੜਾ ਵਧੀਆ। ਵਧ ਹੋਇਆ ਅਸੀਂ ਉੱਪਰ ਆਏ ਦੇ ਸੀ ਹਵਾ ਚੱਲਦੀ ਵੀ ਬੜੀ ਠੰਢਡੀ।
ਅੱਛਾ-ਅੱਛਾ ਸਾਡੇ ਇੱਥੇ ਬਤਲਬਕ ਮੌਸਮ ਥੋੜਾ ਐਵੇਂ ਹੀ ਵੱਦਾ ਬਾਰਿਸ਼ ਹੋਈ ਹੈ ਸਵੇਰੇ। ਬਟ ਫੇਰ ਵੀ ਤੁਹਾਨੂੰ ਪਤਾ ਹੀ ਹੈ। ਉਸ- ਤੋਂ ਬਾਅਦ ਉਹਮਸ ਜਹੀ ਹੋ ਜਾਂਦੀ ਏ।
ਹਮ। ਰਾਤੀ ਹੋਈ ਸੀ ਬਾਰਿਸ਼'ਫਿਰ ਹੁਣ ਪਿਰਦੀ ਨੇ ਤਾਂ ਇੰਨੀ ਧੁੱਪ ਸੀ ਬੜੀ ਜ਼ਿਆਦਾ। ਫਿਰ ਹੁਣ ਥੋੜਾ ਮੌਸਮ ਸਹੀ ਹੋਇਆ ਦਾ। ਵਧੀਆ ਹੋਇਆ ਮੌਸਮ।
ਵਧੀਆ ਫਿਰ ਤੇ ਹੋਰ ਕੀ। ਹੋਰ ਸੁਣਾਓ?। ਤੁਸੀਂ ਕਿੱਦਾਂ ਯਾਦ ਕੀਤਾ ਅੱਜ?
ਬਸ ਅਸੀਂ ਬੈਠੇ ਰਹੇ ਸੀ, ਮੈਂ ਕਿਹਾ ਫੋਨ ਹੀ ਕਰ ਲਵਾਂ। ਬੜੇ ਦਿਨ ਹੋ ਗਏ ਗੱਲ ਹੀ ਨੀ ਆਈ ਸੀ। ਹਾਲ -ਚਾਲ ਪੁੱਛ ਲਵਾਂ।
ਹੋਰ। ਮੈਂ ਕਿਹਾ, ਤੁਸੀਂ ਤਾਂ ਯਾਦ ਕਰਨਾ ਨੀ। ਤੇ ਅਸੀਂ ਆਪ ਹੀ ਯਾਦ ਕਰ ਲਏ ਤੁਹਾਨੂੰ।
ਚੰਗਾ ਕੀਤਾ ਤੁਸੀਂ ਯਾਦ ਕੀਤਾ ਤੇ ਹੋਰਕੀਬਾਕੀ ਦੇਖੋ ਤੁਹਾਨੂੰ ਪਤਾ ਹੀ ਹੈ। ਬੀਸੀ ਚੱਲਦੇ ਹਾਂ ਅਸੀਂ। ਕਦੀ ਕੋਈ ਆਉਂਦਾ ਗੈਸਟ ਤੇ ਕਦੀ ਕੋਈ। ਬਸ ਉਹਦੇ ਝੀਲ ਜ ਰਹਿੰਦੇ ਆ।
ਅੱਛਾ।
ਫੇਰ ਤੁਹਾਨੂੰ ਪਤਾ ਜਦੋਂ ਕੋਈ ਆਉਂਦਾ ਹੈ। ਤੇ ਚਾਹ -ਪਾਣੀ ਸਭ ਕੁਛ। ਕਰਨਾ ਪੈਂਦਾ ਏ। ਫੇਰ ਉਹਦੇ ਚ' ਹੀ ਟਾਈਮ ਨੀ। ਉਹੀ ਨਾ ਫਿਰ ਟਾਈਮ ਹੀ ਨਹੀਂ ਲੱਗਦਾ। ਕਿ ਬੰਦਾ ਕੋਲ ਵਗੈਰਾ ਕਰੇ। ਕਿਸੇ ਨੂੰ ਗੱਲਬਾਤ ਕਰੇ। ਬਸ ਹਾਂਜੀ ਬਸ ਕੁਛ ਨੀ ਵਧੀਆ। ਬਸ ਵਧੀਆ ਨਾਲੇ ਮੈਂ ਸੁਣਿਆ ਤੁਸੀਂ ਸੂਟਾਂ ਦਾ ਕੰਮ ਵੀ ਸ਼ੁਰੂ ਕੀਤਾ ਹੈ।
ਹਾਂਜੀ।
ਅੱਛਾ ਫਿਰ ਤੁਸੀਂ ਕਿੱਦਾਂ ਦੇ ਕੱਪੜੇ ਲੈ ਕੇ ਆਉਂਦੇ ਹੋ' ਰੇਡੀਮੇਡ ਕਿ ਅਨਸਟਿਚ ਸੂਟ ਨੇ।
ਨਹੀਂ ਨਹੀਂ ਅਨਸਟਿਚ ਹੈਗੀਆਂ ਨੇ ਰੇਡੀਮੇਡ ਤਾਂ ਤੁਹਾਨੂੰ ਪਤਾ ਹੈ ਕਈ ਵਾਰੀ ਕਿ ਉਹਦਾ ਸਾਈਜ਼ ਵੀ। ਪ੍ਰੋਪਰ ਨੀ ਆਉਂਦਾ ਹੈਗਾ' ਕਈਆਂ ਨੂੰ ਟਾਈਟ'ਆਉਂਦੇ ਹੈ ਕਈ ਕਈਆਂ ਨੂੰ ਲੂਜ ਆਉਂਦੇ ਹੈ।
ਹਾਂਜੀ ਉਹੀ ਹਾਂਜੀ ਮੈਂ ਕਿਹਾ ਮੈਂ ਪੁੱਛਾਂਗੀ ਇੱਕ ਵਾਰ ਕਿ। ਕੰਮ ਸ਼ੁਰੂ ਕੀਤਾ ਹਾਂਜੀ।
ਕੰਮ ਸ਼ੁਰੂ ਤੇ ਕੀਤਾ ਫਿਰ ਅਨਸਟਿਚ ਹੀ ਹੈਗੇ ਨੇ' ਪਤਾ ਫਿਰ ਅਨਸਟਿਚ ਤਾਂ ਇਹ ਹੁੰਦਾ ਕਿ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ। ਸੀ ਲੋਓ ਕਈਆਂ ਨੂੰ ਅਨਸਟੇਜ ਜ਼ਿਆਦਾ ਪਸੰਦ ਆਉਂਦੇ ਨੇ ਨਾ।
ਹਾਂਜੀ ਬਿਲਕੁਲ ਹੁਣ ਅਸੀਂ ਵੀ। ਕਈ ਵਾਰ ਅਨਸਟੇਜ ਪ੍ਰੈਫਰ ਕਰਦੇ ਹਾਂ ਜਿੱਦਾਂ ਸਾਨੂੰ ਜਿਹੜਾ ਸਟਾਈਲ ਚਾਹੀਦਾ ਹੁੰਦਾ ਹੈ ਕੋਈ ਸਟਿਚਿੰਗ ਜਿੱਦਾਂ ਕਰਾਣੀ ਹੈ ਅਸੀਂ। ਤੁਹਾਨੂੰ ਪਤਾ ਅੱਜ ਕੱਲ ਡਿਜ਼ਾਇਨ ਇੰਨੇ ਆਉਂਦੇ ਨੇ ਸੋਸ਼ਲ ਮੀਡੀਆ ਤੇ। ਫਿਰ ਦਿਲ ਕਰਦਾ ਵੀ ਅਸੀਂ ਵੀ ਏਦਾਂ ਦਾ ਸਵਾਈਏ।
ਹਾਂ ਮਗਰ ਉਹ ਚੀਜ਼ ਫਿਰ ਮਿਲਦੀ ਮਿਲਦੀ ਨੀ ਹੈਗੀ ਮਿਲਦੀ ਹੈਗੀ ਏ।
ਹਾਂ ਇਹ ਤੇ ਗੱਲ ਹੈ ਪਰ ਕੋਈ ਚੀਜ਼ ਹੁੰਦੀ ਨਾ ਬੰਦਾ ਜਿਵੇਂ ਟੇਲਰ ਕੁਝ ਸੁਲਵਾ ਲੈਂਦਾ ਵਧੀਆ। ਟੇਲਰ ਹੁੰਦੇ ਨੇ ਜਿੱਦਾਂ ਮਾਰਕੀਟ ਚ'ਸਾਡੇ ਵੀ ਨੇ ਨੌ ਨੀ। ਵਿੱਚ ਤੇ ਅਸੀਂ ਉਹਨਾਂ ਕੋਲ ਹੀ ਸਵਾਂਦੇ ਹਾਂ' ਤੇ ਉਹ ਬੜੀ ਵੈਸੇ ਸਿੰਦੇ ਨੇ ਸੂਟ ਵਗੈਰਾ ਵੀ।
ਸਗੋਂ ਜਾਣ ਪਛਾਣ ਵਾਲੇ ਖੁੱਲੇ ਸਵਾਣੇ ਚਾਹੀਦੇ ਹੈ। ਫਿਰ ਆਪਣੀ ਮਰਜ਼ੀ ਦੇ ਵੀ ਬੰਦਾ।
ਉਹੀ ਨਾ ਬਿਲਕੁਲ ਜਿੱਦਾਂ ਸਾਨੂੰ ਚਾਹੀਦਾ ਉਦਾਂ ਅਸੀਂ। ਕਹਿ ਸਕਦੇ ਹਾਂ ਕਿ ਬਈ ਸਾਨੂੰ ਇਹ ਡਿਜ਼ਾਇਨ ਚਾਹੀਦਾ ਹੈ।
ਐਮਰਜੈਂਸੀ ਹੁੰਦੀ ਹੈ ਕਿੱਥੇ ਕੋਈ ਫੰਕਸ਼ਨ ਅਚਾਨਕ ਆ ਹੀ ਜਾਂਦਾ। ਫਿਰ ਉਹ ਸਾਨੂੰ ਫਿਰ ਬੁਟੀਕ ਵਾਲੇ ਵੀ ਨੀ ਐਡੀ ਜਲਦੀ ਸੀ ਕੇ ਦਿੰਦੇ। ਫਿਰ ਆਪਣੇ ਜਿਹੜੇ ਜਾਣ ਪਛਾਣ ਨਾਲ ਲਿਆਉਦੇ ਆ ਫਿਰ ਉਹਨਾਂ ਕੋਲ ਥੋੜੀ ਉੱਚੇ ਵੀ ਕਰਨੀ ਪੈਂਦੀ ਕਿ ਮੈਂਟਲ ਚਾਹੀਦਾ ਫਿਰ ਮਿਲ ਵੀ ਜਾਂਦੇ ਨੇ। ਮੈਂ ਤੇ ਆਪਣੇ ਸੂਟ ਖੁਦ ਸਟਿਚ ਕਰਦੀ ਹਾਂ।
ਉਹੀ ਨਾ ਬਿਲਕੁਲ ਸਹੀ ਗੱਲ ਦੇਖੋ। ਉਹ ਵੀ
ਇਹ ਕਟਣ ਦਾ। ਇਹ ਤੇ ਬੜੀ ਵਧੀਆ ਗੱਲ ਫਿਰ ਤਾਂ ਹੈ ਤੁਹਾਡੇ ਕੋਲ ਫਿਰ ਅਸੀਂ
ਕੋਈ ਨੀ ਆ ਜਾਣਾ।
ਹਾਂਜੀ।
ਨਹੀਂ ਨਹੀਂ ਮੈਂ ਏਦਾਂ ਦਾ ਕੁਛ ਵੀ ਨਹੀਂ ਕੀਤਾ ਦਾ ਨਹੀਂ ਏਦਾਂ ਦਾ ਕੁਛ ਵੀ ਨਹੀਂ ਹੈਗਾ ਹਾਂ ਮੈਂ ਸਿਰਫ ਆਪਣੇ ਘਰ ਚ ਹੀ ਕਰਦੀ ਹਾਂ।
ਠੀਕ ਏ ਸਹੀ ਹੈ ਵਧੀਆ ਤੁਸੀਂ ਕਿੱਦਾਂ ਕਿੱਦਾਂ ਦੇ ਸੂਟ ਰੱਖਦੇ ਨੇ ਫਿਰ। ਪਾਰਟੀ ਵੀਅਰ ਵੀ ਨੇ ਜਾਂ ਸਿੰਪਲਓ ਦੇ ਕੋਟ ਸੈਟ ਟਾਈਪ ਹੈ ਜਾ ਕੀ ਹਿਸਾਬ ਹੈ।
ਹੈਗੇ ਨੇ ਅੱਜ ਕੱਲ ਉਹ ਬੜੇ ਚੱਲੇ ਦੇ ਨਾ ਬਲੂ ਪੋਇੰਟ ਵਾਲੇ ਹਾਂ ਉਹ ਬਹੁਤ ਚੱਲੇ। ਉਹ ਵੀ ਹੈਗੇ ਆ ਮਤਲਬ ਕੀ ਜੈਪੁਰੀ ਆਈਟਮ ਜ਼ਿਆਦਾ ਹੈਗੀ ਹੈ।
ਚਲੋ ਫਿਰ ਤਾਂ ਵਧੀਆ ਗੱਲ। ਗੱਲ ਮੈਨੂੰ ਆਪ ਬਹੁਤ ਪਸੰਦ ਨੇ ਜੈ ਪੂਰੀ ਚੀਜ਼ਾਂ ਤਾਂ। ਔਰ ਜੈਪੁਰੀ ਸੂਟ ਧੁਨ ਪਾਵੇਂ ਜਾਂ ਜੈਪੁਰੀ ਖਾਦ ਹੀ ਹੋਵੇ।
ਹਾਂ ਕੁਛ ਵੀ ਹੋਵੇ, ਸਭ ਫੇਮਸ ਹੈਗਾ। ਕੁਛ ਅਲੱਗ ਹੀ ਲੱਗਦਾ ਹੈ, ਉਹ ਪਾਇਆ ਹੋਇਆ ਵੀ।
ਹਾਂਜੀ। ਕੀ ਕਹਿ ਰਹੇ ਹੋ।
ਹਾਂ। ਮੈਂ ਕਿਹਾ ਉਹ ਤਾਂ ਫੇਰ ਅਲੱਗ ਹੀ ਲੱਗਦਾ ਪਾਇਆ ਹੋਇਆ, ਵੀ ਪਤਾ ਚੱਲਦਾ ਹਾਂ ਵੀ ਇਹ ਕੋਈ ਹੋਰ ਹੀ ਹੈ। ਹੈਗੇ ਨੇ ਆਪਣੇ ਸ਼ਹਿਰ ਦੇ ਨੀ ਹੈਗੇ ਹੈ।
ਹਾਂਜੀ ਬਿਲਕੁਲ। ਹਾਂਜੀ, ਕੁਛ ਚੀਜ਼ਾਂ ਨਾ ਨਾਲ ਹਾਂਜੀ। ਬਿਲਕੁਲ ਕੁਛ ਤਾਂ ਕੱਪੜੇ ਦਾ ਵੀ ਹੁੰਦਾ ਕਿ ਕੱਪੜਾ ਕਿੱਦਾਂ ਦਾਵੇ। ਹਨਾ ਉਹ ਕਈ ਕੱਪੜਾ ਇੰਨਾ ਵਧੀਆ ਹੁੰਦਾ ਸਟਿਚਿੰਗ ਬੇਕਾਰ ਹੁੰਦੀ।
ਨਹੀਂ ਬ
ਕਈ ਤੁਹਾਨੂੰ ਪਤਾ ਹੀ ਟੋ ਦਿੰਦੇ। ਬੰਦਾ ਕਹਿੰਦਾ ਕੁਛ ਕਰ ਦਿੰਦੇ ਨੇ। ਹਾਂਜੀ, ਪਰ ਇਹ ਤੇ ਵਧੀਆ ਤੁਸੀਂ ਹੁਣ ਆਪ ਹੀ ਸੀਨ ਵਾਲੇ ਹੈਗੇ, ਉਹ ਤੁਹਾਨੂੰ ਵੀ ਕਹਾਂਗੇ, ਅਸੀਂ ਸੂਟ ਸਿਲਵਾਨਾ ਸੀ ਹੋਰ ਕੀ।
ਹਾਂ।
ਮੈਨੂੰ ਦੇਖਣਾ ਔਰ ਮੈਂ ਜ਼ਰੂਰ ਤੁਹਾਡੇ ਕੋਲ ਹਾਂਜੀ ਹੁਣ ਦੇਖੋ ਮੈਂ ਤੁਹਾਡੇ ਕੋਲ ਜ਼ਰੂਰ ਅ ਲਵਾਂਗੀ ਬਲਿਊ ਪੋਲਟਰੀ ਵਾਲੇ ਸੂਟ ਇੱਕ ਮੈਨੂੰ ਕੋਰ ਸ਼ਟ
ਤੇ ਕੋਈ ਹਾਂ ਕੋਈ ਨੀ।
ਹੋਏਗਾ ਅਐ ਵਾਲਾ ਕੋਟ ਸੈਟ
ਹਾਂ-ਹਾਂ ਹੈਗੇ ਨੇ ਨਾ। ਮੈਂ ਤੁਹਾਨੂੰ ਕਹਿ ਰਹੀ ਹਾਂ ਮੇਰੇ ਕੋਨ ਸਟਿਚ ਹੀ ਹੈਗੇ ਨੇ, ਕੋਟ ਸ਼ੈਟ ਮਤਲਬ, ਰੇਡੀਮੇਡ ਨਹੀਂ ਹੈਗੇ ਮੇਰੇ ਕੋਲ।
ਚਲੋ ਕੋਈ ਨੀ ਮੈਂ ਜ਼ਰੂਰ ਦੇਖਾਂਗੀ, ਕਈ ਵਾਰ ਇੱਦਾਂ ਹੁੰਦਾ ਨਾ ਕਿ ਪ੍ਰਿੰਟ ਜਿੱਦਾਂ ਸਾਨੂੰ ਚਾਹੀਦਾ ਹੁੰਦਾ। ਚ ਮਿਲ ਜਾਂਦਾ ਹੈ ਤੇ ਐਵੇਂ ਤੇ ਮੈਂ ਦੇਖਾਂਗੀ, ਫਿਰ ਜ਼ਰੂਰ ਬਾਕੀ ਸੀਨ ਵਾਲੇ ਤੁਸੀਂ ਹੈਗੇ ਹੀ ਤੁਹਾਡੇ ਕੋਲ ਸਿਲਵਾ ਲਾਂਗੀ, ਹਾਂਜੀਵ
ਹਾਂ-ਹਾਂ, ਕੋਈ ਗੱਲ ਨੀ ਤੁਸੀਂ ਹੋਰਾਂ ਨੂੰ ਵੀ ਨਾਲ ਜੋੜਨਾ।
ਹਾਂਜੀ, ਬਿਲਕੁਲ ਮੈਂ ਜ਼ਰੂਰ ਜੋੜਾਂਗੀ ਦੇਖੋ।
ਅੱਜ-ਕੱਲ ਤੇ ਬੱਚਿਆਂ ਦੇ ਸਕੂਲ ਵੀ ਖੁੱਲ ਗਏ ਹੈ। ਹੁਣ ਥੋੜਾ ਹਾਂ ਥੋੜਾ ਵ ਫਿਰ ਬੱਚਿਆਂ ਨੂੰ ਲੈਣ ਜਾਣਾ ਹੁੰਦਾ ਹੈ।
ਅੱਛਾ ਤੁਹਾਡੇ ਕੋਲ ਕਿਸੇ ਵੀ ਟਾਈਮ ਆ ਜਾਈਏ, ਨਾ ਘਰ ਹੀ ਤੁਸੀਂ ਓਪਨ ਕੀਤਾ ਤਾਂ ਕੰਮ ਆਪਣਾ ਕਿੱਥੇ ਬਾਹਰ ਜਾਗੇ।
ਹਾਂਜੀ-ਹਾਂਜੀ, ਨਹੀਂ-ਨਹੀਂ-ਨਹੀਂ-ਨਹੀਂ, ਆਪਣੇ ਘਰ ਹੀ ਚੀਜ਼ ਹੈ ਨਹੀਂ ਨਹੀਂ, ਸ਼ੋਕ ਤੇ ਤੁਹਾਨੂੰ ਪਤਾ ਅਸੀਂ ਖੋਲ ਨਹੀਂ ਸਕਦੇ। ਅਸੀਂ ਆਪਣੇ ਘਰ ਵਿਚ ਹੀ ਕਰਦੇ ਹਾਂ।
ਚਲੋ ਵਧੀਆ ਫੇਰ ਤੇ ਹੋਰ ਕੀ ਫਿਰ ਤੇ ਬੰਦਾ ਜਿਸ ਮਰਜੀ ਟਾਈਮ ਆਵੇ ਹੈਂ।
ਹਾਂ,
ਚਲੋ ਵਧੀਆ, ਫੇਰ ਤੇ ਹੋਰ ਫੇਰ ਤੁਸੀਂ ਅੱਛਾ ਕਹਿੰਦੇ ਨੇ ਇਹਦੇ ਚ ਕੋਈ ਸਿਲਕ ਵਗੈਰਾ ਦਾ ਕੱਪੜਾ ਰੱਖਿਆ ਦਾ ਜਾਂ ਸਿਰਫ ਰਿਓ ਨ
ਨਹੀਂ-ਨਹੀਂ, ਇੱਦਾਂ ਦੇ ਨਹੀਂ ਰੱਖੇ ਦੇ ਅ ਵਗੈਰਾ ਨਹੀਂ ਰੱਖੇ ਦੇ ਹੱਜ ਤੱਕ ਗਰਮੀ ਚੱਲ ਰਹੀ ਹੈ, ਨਾ ਗਰਮੀ ਤਾਂ ਰਿਓਨ ਕੋਟ ਟਨ ਬਸ ਇਹੀ ਚੱਲਦੇ ਆ ਅਧਿਕਤਰ ਥੋੜਾ ਮੌਸਮ ਚੇਂਜ ਹੋਏਗਾ ਹੁਣ ਥੋੜੇ ਜਿਵੇਂ ਵੈਡਿੰਗ ਸੀਜਨ ਚਾਲੂ ਹੋਣਗੇ। ਫੇਰ ਰੱਖਾਂਗੇ ਥੋੜੇ ਹੈਵੀ ਪਾਰਟੀਵੀਅਰ ਹਾਂ ਤੇ ਵੀ ਤਾ ਥੋੜਾ ਮੌਸਮ ਦੇ ਹਿਸਾਬ ਨਾਲ ਵੀ ਕੱਪੜਾ ਰੱਖਣਾ ਪੈਂਦਾ ਨਾ।
ਬਿਲਕੁਲ ਸਹੀ ਗੱਲ ਏ ਬਟ ਦੇਖੋ ਕਈ ਵਾਰ ਜਿੱਦਾਂ ਮੈਰਿਜ ਵਗੈਰਾ ਆਉਂਦੀ ਫਿਰ ਤੁਹਾਡੇ ਕੋਲ ਸਟੋਕ ਤੇ ਹੋਏਗਾ ਹੀ ਏਦਾਂ ਸੂਟ ਵਗੈਰਾ ਰੱਖੇ ਹੋ ਨੇਗੇ
ਜੇ ਇਹਨਾਂ ਤੇ ਰੱਖੇ ਦੇ ਹੈ।
ਚਲੋ ਵਧੀਆ ਫਿਰ ਤੇ ਅਰੇ ਸਾਡੇ ਵੀ ਇੱਥੇ ਨਾ ਇੱਕ ਹੈ ਵੇ ਬਸ ਕੁਛ ਨੀ ਨੋ ਨੀ ਚ ਵੈਡਿੰਗ ਤੇ ਉਹਦੇ ਵਸੀ ਫਿਰ ਮੈਂ ਵੇਖਾਂਗੀ ਹਾਂਜੀ ਸਭ ਵਧੀਆ
ਮੈਂ ਸੁਣਿਆ ਤੁਹਾਡੇ ਪਾਪਾ ਕੀਰਤਨ ਕਰਦੇ ਨੇ
ਹਾਂਜੀ ਪਾਪਾ ਕੀਰਤਨ ਕਰਦੇ ਨੇ ਇੱਥੇ ਬੁੜੀਆ ਸਾਹਿਬ ਜਾਂਦੇ ਨੇ
ਅੱਛਾ। ਹੁੰਦੀ
ਹੋਰ ਤੁਸੀਂ ਅੱਛਾ ਤੁਸੀਂ ਤੁਹਾਨੂੰ ਕਿੱਦਾਂ ਪਤਾ ਚਲਿਆ ਹਾਂਜੀ
ਮੈਂ ਤੁਹਾਡੀ ਆਈ ਡੀ ਤੋਂ ਚੈੱਕ ਕੀਤਾ ਸੀ।
ਅੱਛਾ- ਅੱਛਾ ਹਾਂਜੀ ਹਾਂਜੀ ਮੈਂ ਪਾਇਆ ਸੀ ਪਾਪਾ ਦਾ ਸਟੇਟਸ ਲਗਾਇਆ ਸੀ। ਹਾਂਜੀ ਜ਼ਰੂਰ
ਕਦੇ ਸਹਾਨੂੰ ਵੀ ਉਹਨਾਂ ਦਾ ਕੀਰਤਨ ਸੁਣਨ ਦਾ ਮੌਕਾ ਦਵੋ ਸਾਨੂੰ ਵੀ ਕੀਰਤਨ ਸੁਣਾਓ ਉਹਨਾਂ ਦਾ ਮੈਂ ਸੁਣਿਆ ਬਹੁਤ ਅੱਛਾ ਕੀਰਤਨ ਕਰਦੇ ਨੇ
ਹਾਂਜੀ ਤੁਸੀਂ ਆਣਾ ਬਲਕਿ ਤੁਸੀਂ ਹੁਣ ਜਦੋਂ ਵੀ ਪ੍ਰੋਗਰਾਮ ਕਰੋਗੇ ਤੇ ਜ਼ਰੂਰ ਪਾਪਾ ਨੂੰ ਬੁਲਾਉਣਾ ਫਿਰ ਹੋਰ ਕੀ ਫਿਰ ਤੁਸੀਂ ਸੁਣਨਾ
ਹੋਰ ਹੋਰ ਸੁਣਾਓ
ਹਾਂਜੀ ਬਸ ਕੁਛ ਨੀ ਵਧੀਆ ਚਲੋ ਤੁਸੀਂ ਫੋਨ ਕੀਤਾ ਸੀ ਇਸੀ ਬਾਨੇ ਸਾਡੀ ਗੱਲਬਾਤ ਹੋ ਗਈ ਹੋਰ ਸੂਟਾਂ ਦੀ ਵੀ ਗੱਲ ਹੋ ਗਈ ਨਾਲ ਪਤਾ ਚੱਲ ਗਿਆ ਮੈਨੂੰ ਤੁਹਾਡੇ ਸੂਟ ਵਗੈਰਾ ਤੁਸੀਂ ਸਕਿਪ ਸਟਾਈਕ ਤੇ ਰੱਖੇ ਦੇ ਨੇ।
ਹਾਂ, ਕਿਸੀ ਦੇ ਨਾਲ ਗੱਲ ਕਰੋ ਤਾਂ ਹੀ ਪਤਾ ਚੱਲਣਾ ਨਾ ਕਿਸੀ ਦੇ ਕੰਮ ਦੇ ਬਾਰੇ ਵੀ ਤਾਂ ਹੀ ਕੁਛ ਆਈਡੀਆ
ਹਾਂਜੀ ਬਿਲਕੁਲ, ਹਾਂਜੀ ਔਈ ਨਾ ਮੈਂ ਮੈਂ ਕੇਹਾ ਮੈਂ ਕਰਾਂਗੀ ਕੋਲ ਪਰ ਟਾਈਮ ਹੀ ਨੀ ਲੱਗਿਆ ਤੇ ਅੱਜ ਤੁਹਾਡਾ ਫੋਨ ਆ ਹੀ ਗਿਆ ਦੇਖੋ।
ਚਲੋ ਕੋਈ ਨੀ ਵਧੀਆ, ਮੈਂ ਹੀ ਤੁਹਾਨੂੰ ਯਾਦ ਕਰ ਲਿੱਤਾ ਤੇ।
ਹਾਂਜੀ, ਬਿਲਕੁਲ ਵਧੀਆ ਗੱਲ ਏ ਹੋਰ ਕੀ।
ਹੋਣ ਤੁਸੀਂ ਅੱਗੇ ਕੀ ਕਰਨਾ? ਹੋਣ ਤੁਹਾਡਾ ਕੋਲਜ ਤੇ ਕੰਪਲੀਟ ਹੋ ਗਿਆ, ਹੁਣ ਅੱਗੇ ਕੀ ਕਰੋਗੇ ਤੁਸੀਂ?
ਦੇਖੋ ਹੁਣ ਕੀ ਕਰਦੇ ਆ ਅੱਗੇ ਮੇਕਅਪ ਵਗੈਰਾ ਦਾ ਕਰਾਂਗੀ ਮੈਂ ਦੇਖੋ। ਮੇਕਅਪ ਚ ਜੋਇਨਿੰਗ ਕਰਾਂਗੀ, ਪ੍ਰੋਫੈਸ਼ਨਲ ਮੇਕਅੱਪ ਸਿੱਖਾਂਗੀ।
ਤੁਹਾਡਾ ਨੇਲਸ ਵਾਲਾ ਕੰਪਲੀਟ ਹੋ ਗਿਆ? ਹਾਂਜੀ। ਠੀਕ, ਹਾਂਜੀ ਹਾਂਜੀ ਠੀਕ ਏ।
ਚਲੋ ਠੀਕ ਏ, ਓਕੇ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।